ਹੈਲੋ ਸਤਿ ਸ੍ਰੀ ਅਕਾਲ ਭੈਣ ਜੀ।
ਅਕਾਲ।
ਠੀਕ ਹੋ?
ਹੋਰ ਕੀ ਹਾਲ ਹੈ?
ਵਧੀਆ ਤੁਸੀਂ ਦੱਸੋ?
ਵਧੀਆ। ਹੋਰ ਅੱਜ ਕਿਵੇਂ ਯਾਦ ਕੀ? ਕੀਤਾ?
ਬਸ ਅਸੀਂ ਪਟਨਾ ਸਾਹਿਬ ਦਾ ਬਣਾ ਰਹੇ ਸੀ ਪ੍ਰੋਗਰਾਮ? ਬਈ ਸਾਰੀ ਸੰਗਤ ਚੱਲਦੀ। ਇੱਕਠੇ।
ਅੱਛਾ।
ਹਾਂਜੀ ਫਿਰ ਸੋਚਿਆ ਤੁਹਾਨੂੰ ਵੀ ਫੋਨ ਕਰ ਲਈਏ, ਤੁਸੀਂ ਕਿਹਾ ਸੀ ਨਾ, ਇੱਕ ਵਾਰ ਬ
ਹਾਂਜੀ, ਉਹ ਤੇ ਮੈਂ ਹਜ਼ੂਰ ਸਾਹਿਬ ਦੀ ਸਲਾਹ ਕਰਦੀ ਪਈ ਸੀਗੀ, ਤੇ ਦੇਖੋ ਮੈਂ ਟਿਕਟ ਕਰਾਵਾਂ, ਨਵੰਬਰ ਤੱਕ ਸ਼ਾਇਦ ਅਕਤੂਬਰ, ਨਵੰਬਰ ਤੱਕ।
ਅੱਛਾ, ਫਿਰ ਤੁਸੀਂ ਹਜ਼ੂੂਰ ਸਾਹਿਬ ਦੀ ਕਰਾ ਰਹੇ ਉ, ਉਹ ਫਿਰ ਤੇ ਦੀਵਾਲੀ ਕੋਲ ਜਾਉਗੇ ਤੁਸੀਂ, ਹਾਂਜੀ।
ਹਾਂਜੀ, ਮੈਂ ਦੇਖ ਦੀ ਆ ਕੌਣ ਕੌਣ ਮੇਰੇ ਨਾਲ ਜਾ ਰਿਹਾ ਐ।
ਅੱਛਾ, ਉਹ ਤਾਂ ਅਸੀਂ ਵੀ ਜਾਵਾਂਗੇ ਹਜ਼ੂੂਰ ਸਾਹਿਬ ਤੇ ਫਿਰ
ਅੱਛਾ ਤੇ ਫਿਰ ਇੱਕੋ ਜਗ੍ਹਾ ਜਾ ਜਾਏ ਜਾਏਗਾ ਸਾਡੇ ਕੋਲ
ਅੱਛਾ ਅੱਛਾ। ਹਾਂ।
ਫੇਰ ਤਾਂ ਛੋਟੀ ਕਰਕੇ ਨਹੀਂ ਜਾ ਪਾਵਾਗੇ।
ਹਾਂਜੀ ਹਾਂਜੀ, ਅਸੀਂ ਸੋਚ ਅਸੀਂ ਵੀ ਇਸ ਮਹੀਨੇ ਦੇ ਐਂਡ ਵਿੱਚ ਜਾਈਏ।
ਕੀ ਕਹਿ ਰਹੇ ਹੋ?
ਅਸੀਂ ਸੋਚ ਰਹੇ ਸੀ, ਵੀ ਅਸੀਂ ਇਸ ਮਹੀਨੇ ਦੇ ਐਂਡ ਵਿੱਚ ਜਾਈਏ ਪਟਨਾ ਸਾਹਿਬ
ਗਰਮੀ ਗਰ ਗਰਮੀ ਬਹੁਤ ਹੈ ਨਾ
ਕਰਦੇ ਆ, ਬਹੁਤ ਜ਼ਿਆਦਾ ਗਰਮੀ ਏ। ਤੁਹਾਡੇ ਉੱਧਰ ਮੌਸਮ ਕਿਵੇਂ ਵੇ।
ਗਰਮੀ ਬਹੁਤ ਜ਼ਿਆਦਾ ਇੱਥੇ, ਮਤਲਬ ਕਦੇ ਮੌਸਮ ਹੁੰਦਾ ਠੰਡਾ, ਬਟ ਲੱਗਦਾ ਹੀ ਨਹੀਂ ਕਿ ਠੰਡਾ ਹੋਇਆ ਏ।
ਅੱਛਾਂ ਉਹੀ ਗੱਲ ਬੜੀ ਜਿਆਦਾ ਪੈ ਰਹੀ, ਪਤਾ ਨੀ ਕਿਉਂ, ਮੀਂਹ ਵੀ ਆ ਰਿਹਾ ਲੱਗ ਨਹੀਂ ਰਿਹਾ ਵੀ ਮੀਂਹ ਆ ਰਿਹਾ ਏ। ਨਹੀਂ ਆਏਗਾ ਤੇ ਘੁੰਮਾ ਹੋ ਜਾਂਦਾ ਏ।
ਸਹੀ ਗੱਲ ਏ, ਹੋਰ ਤੁਹਾਡੇ ਉੱਥੇ ਮੌਸਮ ਕਿੱਦਾਂ ਦਾ ਏ।
ਸਾਡੇ ਇੱਧਰ ਵੀ ਉਹ ਗਰਮੀ ਏ, ਮੀਂਹ ਆਉਂਦਾ ਵੀ ਏ ਥੋੜਾ ਮੌਸਮ ਠੰਡਾ ਹੋ ਜਾਂਦਾ, ਪਰ ਉਹ ਫੇਰ ਬਾਹਰ ਠੰਡਾ ਹੁੰਦਾ, ਸਾਡੇ ਕਮਰੇ ਹੋੋ ਜਾਂਦੇ ਨੇ ਗੁੰਮਾ ਬਣ ਜਾਂਦਾ ਕਮਰੇ ਚ
ਅੱਛਾ।
ਸੁਣਾਉ, ਤੁਸੀਂ ਇਹ ਹਜ਼ੂਰ ਸਾਹਿਬ ਪਹਿਲੀ ਵਾਰ ਜਾਉਗੇ। ਜਾਂ ਪਹਿਲੇ ਗਏ ਸੀ।
ਹਜ਼ੂਰ ਸਾਹਿਬ ਮੈਂ ਗਈ ਨੀ, ਮੈਂ ਸਭ ਕੋਲੋਂ ਸੁਣਿਆ ਕਿ ਬਈ ਬਹੁਤ ਵਧੀਆ ਜਗ੍ਹਾ ਏ, ਮਤਲਬ ਬਹੁਤ ਸਕੂਨ ਵਾਲੀ ਜਗ੍ਹਾ ਏ, ਫਿਰ ਮੈਨੂੰ ਵੀ ਥੋੜਾ ਹੋ ਰਿਹਾ ਕਿ ਬਈ ਜਾਵਾਂ ਮੈਂ ਵੀ
ਹਾਂਜੀ ਹਾਂਜੀ, ਉਹਨਾਂ ਨੂੰ ਸੱਚੀ ਬੜਾ ਉੱਧਰ ਬਹੁਤ ਆਉਦੇ ਆ।
ਅੱਛਾ।
ਹਾਂਜੀ, ਬਸ ਅਸੀ ਵੀ ਗਏ ਸੀ ਨਾ ਪਿਛਲੇ ਸਾਲ ਹੀ ਗਏ ਸੀ, ਪਹਿਲੀ ਵਾਰੀ ਗਏ ਸੀ, ਸਾਡੇ ਵੀ ਹੈਗੇ ਨੇ ਇੱਕ ਤੇ ਉਹਨਾਂ ਨੇ ਵੀ ਉਹਨਾਂ ਨੇ ਸਾਨੂੰ ਦੱਸਿਆ ਸੀ, ਬਈ ਉੱਧਰ ਬੜਾ ਆਨੰਦ ਆਉਂਦਾ ਦੀਵਾਲੀ ਜਾਣ ਦਾ ਬੜੀ ਸੰਗਤ ਜਾ ਫਿਰ ਅਸੀਂ ਗਏ ਸੀ, ਬੜਾ ਵਧੀਆ ਸੀ। ਸਾਡੇ ਹਸ ਤਾਂ ਨਾ ਐਝ ਹੋ ਗਿਆ ਜਿੱਦਾਂ ਦੋ ਮਹੀਨੇ ਪਹਿਲੇ ਟਿਕਟਾਂ ਕਰਾਉਂਦੇ ਸੀ ਅਸੀਂ ਟਿਕਟਾਂ ਕਰਾਈਆਂ ਪਰ ਓ ਸਾਡੀ ਕਨਫਰਮ ਹੀ ਨਈ ਹੋਈ ਟਿਕਟਾਂ
ਅੱਛਾ। ਤੇ ਐ ਵੀ ਹੁੰਦਾ ਨਾ ਪਹਿਲੇ ਤੋਂ ਹੀ ਕਰਾ ਪਹਿਲੇ ਤੋਂ ਹੀ ਕਰਾ ਕੇ ਰ ਖਣੀ ਪੈਂਦੀ ਐ ਨਾ ਐ ਚੀਜਾਂ।
ਨਈ-ਨਈ ਅਸੀਂ ਪੈਲਾਂ ਈ ਕਰਾਈ ਸੀ ਦੋ ਮੀੱਨੇ ਪੈਲਾਂ ਈ ਕਰਾਂਦੇ ਨਾ ਅਸੀਂ ਦੋ ਮੀੱਨੇ ਪੈਲੇ ਈ ਕਰਾਈ ਸੀ ਬਲਕਿ ਅਸੀਂ ਤੇ ਸਟੇਸ਼ਨ ਗਏ ਸੀ, ਓ ਕੀ ਹੁੰਦਾ ਓ ਵੇਟਿੰਗ ਇਚ ਕੱਰ ਦਿੰਦੇ ਨੇ ਕਈ-ਕਈ ਟਿਕਟਾਂ ਕਰਦੇ ਨੇ ਓ ਕੰਨਫਮ ਉਸ ਸੀ ਟਾਈਮ ਤੇ, ਤੇ ਕਈ ਵੇਟਿੰਗ ਇੱਚ ਆ ਜਾਂਦੇ ਸਾਡੀ ਵੇਟਿੰਗ ਵਿੱਚ ਹੋਗੀ ਹੁਣ ਅਸੀਂ ਕਿੰਨੇ ਬੰਦੇਆਂ ਨੂੰ ਪੁੱਛੇਆ ਓਨਾਂ ਨੇ ਕੇਆ ਵੀ ਵੇਟਿੰਗ ਕੰਨਫਮ ਹੋਈ ਨੀ ਪਾਏਗੀ, ਅਸੀਂ ਕੇਆ ਚਲੋ ਕੋਈ ਨੀ ਹੋਜੇਗੀ-ਹੋਜੇਗੀ ਫੇਰ ਜਦੋਂ ਓ ਟੈਮ ਆ ਗੇਆ ਤੇ ਓੱਥੇ ਜਦੋਂ ਚਾਟ ਬਣੇਆ ਤੇ ਓਦੇ ਸਾਡੀ ਕੰਨਫਮ ਈ ਨੀ ਸੀ ਟਿਕਟਾਂ, ਫੇਰ ਸਾਡੇ ਮਨ ਵਿੱਚ ਸੀ ਕਿ ਅਸੀਂ ਜਾਣੈ-ਜਾਣੈ ਐ। ਤੇ ਫੇਰ ਅਸੀਂ, ਸਲੀਪਰ ਦੀ ਕਰਾਈ ਹੋਈ ਸੀ ਤੇ ਸਾਡੇ ਜੇੜੇ ਨਾਲ ਦੇ ਸੀ ਓ ਓਨਾਂ ਨੇ ਕਰਾਈ ਸੀ, ਤੇ ਥਅਡ ਏਸੀ ਦੀ ਕਰਾਈ ਦਿੱਤੀ ਸੀ ਓ ਨੇ ਸੈਕਿੰਡ ਏਸੀ ਦੀ। ਤੇ ਅ ਬੜੀ ਸੰਗਤ ਸੀ ਸਾਡੇ ਨਾਲ ਵੀ ਬੋ ਦਾ ਸੰਗਤ ਸੀ, ਫੇਰ ਅਸੀਂ ਕੇਆ ਬਈ ਹੁਣ ਅਸੀਂ ਮਨਾ ਨੀ ਕਰਨਾ ਹੁਣ ਸਾਡੇ ਮਨ ਇੱਚ ਐ ਤੇ ਅਸੀਂ ਜਾਵਾਂਗੇ ਭਾਵੇਂ ਅਸੀਂ ਜਿਵੇਂ ਮਰਜੀ ਪੌਂਚੀਏ। ਤੇ, ਅਰਾਮ ਨਾਲ ਅਸੀਂ ਪੌਂਚ ਗਏ ਸੀ, ਥੋੜ੍ਹੀ-ਬੋਤੀ ਦਿੱਕਤ ਹੋਈ ਸੀ ਜਦੋਂ ਅਸੀਂ ਬੈਠ ਥੇ ਸ਼ੁਰੂਆਤ ਇੱਚ। ਫੇਰ ਜੇੜ੍ਹੇ ਸਾਡੇ ਨਾਲ ਦੇ ਜਿੰਨਾ ਨੇ ਏਸੀ ਦੀ ਕਰਾਈ ਸੀ ਫੇਰ ਅ ਓਨਾਂ ਨਾਲ ਰੁਕ ਗੇ ਸੀ ਐਡਜਸਟ ਹੋ ਗਏ ਸੀ ਓਈ ਹੁੰਦਾ ਨਾ ਵੀ ਅਗਰ ਅਸੀਂ ਆਪਣੇ ਮਨ ਚ ਬਣਾ ਲਈਏ ਤੇ ਅਸੀਂ ਪਹੁੰਚ ਜਾਂਨੇ ਆ
ਗਏ ਸੀ ਅਠਾਰਾਂ ਵਿੱਚ ਏਦਾਂ ਈ ਸਾਡੀ ਟਿਕਟਾਂ ਹੋ ਰੱਖੀਆਂ ਸੀ ਬਟ ਕੰਫਰਮ ਨੀ ਹੋਈਆਂ
ਅੱਛਾ।
ਕੰਫਰਮ ਨੀ ਹੋਈਆਂ ਫਿਰ ਸਾਨੂੰ ਬਹੁਤ ਔਖਾ ਹੋਇਆ ਟੀਟੀ ਵਗੈਰਾ ਆ ਗੇ ਫਿਰ ਹਾਫ ਹਾਫ ਹੁੰਦਾ ਨਾ ਤੇ ਫਿਰ ਏਦਾਂ ਕਰਕੇ ਇੱਕੋ ਸੀਟ ਤੇ ਦੋ ਦੋ ਲੋਕ ਬੈਠ ਕੇ ਗਏ ਅਸੀਂ
ਅੱਛਾ-ਅੱਛਾ ਸਾਡੇ। ਤਾਂ ਜਿੱਦਾਂ ਸਵੇਰ ਦਾ ਤੇ ਟਾਈਮ ਸਾਰਾ ਨਿਕਲ ਗਿਆ ਹੁਣ ਜਾ ਤਾਂ ਪੈ ਗਈ ਸੀ ਫੇਰ ਅਸੀਂ ਕਿਆ ਹੁਣ ਅਸੀ ਕਿਸ ਦੀ ਸੀਟ ਤੇ ਸੋਵਾਂਗੇ ਓਨਾਂ ਨੇ ਵੀ ਆ ਕੇ ਉਠਾ ਦੇਣਾ ਫਿਰ ਅਸੀਂ ਕਿੱਥੇ ਜਾਵਾਂਗੇ ਫੇਰ ਅਸੀਂ ਦੋ ਟਿਕਟਾਂ ਲੇਲੀਆਂ ਸੀ ਤੇ ਓਥੇ ਐਡਜਸਟ ਟ ਹੋਏ ਸੀ ਅਸੀ ਤੇ ਬਾਕੀ ਸੈਕਿੰਡ ਏ ਸੀ ਦੀ ਹੈ ਈ ਸੀ ਟਿਕਟਾਂ ਤੇ ਓਥੇ ਕਈ ਐਡਜਸਟ ਹੋ ਗੇ ਸੀ
ਅੱਛਾ।
ਇਹ ਹੁੰਦਾ ਨਾ ਬ ਅਗਰ ਅਸੀਂ ਬਣਾ ਲਈਏ ਤੇ ਪਹੁੰਚ ਜਾਂਦੇ ਨ ਆਸੀਪਏ
ਬਸ ਅਸੀਂ ਵੀ ਬਸ ਪਹੁੰਚ ਗਏ ਸੀ ਫਿਰ ਮੱਸਿਆ ਵਾਲੇ ਦਿਨ ਅਸੀਂ ਹੇਮਕੁੰਟ ਸਾਹਿਬ ਮੱਥਾ ਟੇ ਹੇਮਕੁੰਟ ਸਾਹਿਬ ਤਾਂ ਸੱਚੀ ਕਹਿੰਦੇ ਹਾਂ ਏਦਾਂ ਲੱਗਦਾ ਏਦਾਂ ਸਵਰਗ ਹੈ ਮਤਲਬ ਜਿਵੇਂ ਲੋਕ ਕੀ ਕਹਿੰਦੇ ਨਾ ਸਵਰਗ ਸਵਰਗ ਉਹ ਸਵਰਗ ਵਾਲੀ ਜਗ੍ਹਾ ਹੈ ਉਹ ਹੇਮਕੁੰਟ ਸਾਹਿਬ
ਹਾਂ ਤੁਡਾ ਵੀ ਬੜਾ ਮਨ ਕਰਦਾ ਜਾਣ
ਮੇਰਾ ਇਸ ਵਾਰ ਬੜਾ ਮਨ ਏ ਕਿ ਮੈਂ ਅਗਸਤ ਵਿੱਚ ਮੈਂ ਜਾਵਾਂ ਹੋ ਕੇ ਆਵਾਂ ਬਟ ਐਏ ਨਾ ਕੋਈ ਫੈਮਿਲੀ ਮੈਂਬਰ ਹੋਣਾ ਬਹੁਤ ਜ਼ਰੂਰੀ ਏ ਟਾਈਮ ਦਾ ਕੁਛ ਪਤਾ ਨਹੀਂ ਲੱਗਦਾ ਉਸ ਜਗ੍ਹਾ ਤੇ ਨਾ ਉਸ ਜਗ੍ਹੇ ਤੇ ਇਏਦਾਂ ਹੁੰਦਾ ਬ ਚਲੇ ਗਏ ਨਾ ਤੇ ਇਹ ਨੀ ਪਤਾ ਕਿ ਵਾਪਸ ਆਉਣਾ ਵੀ ਹੈ ਕਿ ਨਹੀਂ
ਹਾਂਜੀ ਇਹ ਗੱਲ ਤੇ ਹੈ ਅਸੀਂ ਵੀ ਨਹੀਂ ਗਏ ਹੁਣ ਤੱਕ ਤੇ ਬੜਾ ਮੰਨੇ ਜਾਣ ਦਾ ਬੜਾ ਬਣਾ ਰਿਹਾ ਪਲੈਨ ਪ੍ਰਬੰਧ ਨਹੀਂ ਰਿਹਾ ਦੇਖੋ ਜਦੋਂ
ਮੇਰੀ ਸਿਸਟਰ ਮੇਰੀ ਸਿਸਟਰ ਤੇ ਅਰਦਾਸ ਹੀ ਉੱਥੇ ਕਰਕੇ ਆਏ ਸੀ ਕਿ ਬਾਬਾ ਜੀ ਮੇਰਾ ਰਿਸ਼ਤਾ ਨਾ ਠੰਡੇ ਇਲਾਕੇ ਹੀ ਕਰਨਾ ਤੇ ਮੇਰੀ ਸਿਸਟਰ ਦੀ ਮੈਰਿਜ ਹੀ ਮਸੂ ਇੱਥੇ ਕੁੱਲੂ ਹੋਏ ਦੀ
ਹਾਂਜੀ ਹਾਂਜੀ ਮੈਂ ਸੁਣਿਆ ਸੀ
ਤੇ ਹੁਣ ਉਹ ਮਸੂਰੀ ਰਹਿਣ ਦੀ ਆ
ਏ ਉਹੀ ਸੱਚੇ ਦੀ ਲੋ ਕੀਤੀ ਅਰਦਾਸ ਹਮੇਸ਼ਾ ਪੂਰੀ ਹੁੰਦੀ ਹੈ
ਹਮ
ਮਵੇਂ ਉੱਥੇ ਹਜ਼ੂਰ ਸਾਹਿਬ ਸੱਚਖੰਡ ਵਿੱਚ ਅੰਦਰ ਅਸੀਂ ਜੋ ਵੀ ਅਰਦਾਸ ਕਰਾਂਗੇ ਉਹ ਪੂਰੀ ਹੋਏਗੀ ਹੋਏਗੀ ਜਦੋਂ ਟਾਈਮ ਆਏਗਾ ਆਪਣੇ ਆਪ ਉਹਨੇ ਪੂਰਾ ਹੋ ਜਾ ਹਨ
ਅੱਛਾ
ਨਾ ਉੱਥੇ ਅਸੀਂ ਗਏ ਸੀ ਤੇ ਉੱਥੇ ਹੈਗੇ ਨੇ ਨਾ ਬਾਬਾ ਕੁਲਵੰਤ ਸਿੰਘ ਜੀ
ਕੀ ਕਹਿ ਰਹੇ ਹੋ
ਵੀ ਅਸੀਂ ਸੱਚਖੰਡ ਗਏ ਸੀ ਤੇ ਉੱਧਰ ਬਾਬਾ ਕੁਲਵੰਤ ਸਿੰਘ ਜੀ ਹੈਗੇ ਨੇ
ਹਾਂਜੀ
ਤੇ ਉਹਨਾਂ ਦੇ ਸਾਨੂੰ ਦਰਸ਼ਨ ਨੀ ਹੋ ਰਹੇ ਸੀ ਮਤਲਬ ਮਤਲਬ ਮੇਰੇ ਜਿਹੜੇ ਨਾਲ ਦੇ ਸੀ ਉਹਨਾਂ ਨੂੰ ਹੋ ਰਹੇ ਸੀ ਦਰਸ਼ਨ ਉਹਨਾਂ ਨੂੰ ਉਹ ਦਿਖ ਰਹੇ ਸੀ ਪਰ ਮੈਨੂੰ ਦਿਖ ਨੀ ਰਹੇ ਸੀ ਉਹ ਬਈ ਮੈਨੂੰ ਦਰਸ਼ਨ ਨੀ ਹੋ ਪਾ ਰਹੇ ਸੀ ਬਈ ਮੈਂ ਕਿਹਾ ਬਾਬਾ ਜੀ ਹੈ ਕਿ ਏ ਮੈਨ ਦਰਸ਼ਨ ਹੀ ਨਹੀਂ ਹੋ ਰਹੇ ਮ ਆਈ ਦਰਸ਼ਨ ਤੇ ਕਰਾਓ ਫੇਰ ਐਸਾ ਹੋਇਆ ਕਿ ਅਸੀਂ ਮਤਲਬ ਉਹਨਾਂ ਦੇ ਸਾਹਮਣੇ ਮੈਂ ਗਈ ਸੀ ਮੱਥਾ ਟਿਕਕਰ ਜਿਵੇਂ ਸਾਰੀ ਸੰਗਤ ਜਾਂਦੀ ਨਾ ਉਹਨਾਂ ਦੇ ਕਮਰੇ ਚ ਪਰ ਉਵੇਂ ਅਸੀਂ ਗਏ ਫਰ--ਦੂਸਰੀ ਵਰ ਚ ਅਸੀ ਅਂ ਸਵੇਰੇ ਗਏ ਸੀ ਗਾਗੜ ਤੇ ਤੇ -ਮੇਰੀ ਮੰਮਾ ਮੇਰੇ ਨਾਲ ਸੀ ਤੇ ਉਹਨਾਂ ਕੋਲ ਚੱਲਿਆ ਜਾ ਸੀ ਸਵੇਰੇ ਦੇ ਬਹੁਤ ਤੇਜ਼ ਚੱਲਣਾ ਪੈਦਾ ਬੜੀ ਤੇ ਭੱਜਦੇ ਨੇ ਉਹ ਤੇ ਮਤਲਬ ਉਹ ਚੱਲਦੇ ਨੇ ਪਰ ਐਸੀ ਸਪੀਡ ਹੀ ਚੱਲਦੇ ਨੇ ਕਿ ਸਾਨੂੰ ਦੌੜਨਾ ਪੈਂਦਾ ਹੈ।
ਅੱਛਾ।
ਹਾਂਜੀ। ਫੇਿਰ ਉੱਥੇ ਮੈਂ ਕਿਹਾ ਬਾਬਾ ਜੀ ਹੈ। ਕਿ ਮੈਂ ਆਈ ਤੇ ਮੈਨੂੰ ਦਰਸ਼ਨ ਨੀ ਹੋਏਗਾ। ਫੇਰ ਜਦੋਂ ਉੱਥੇ ਅਸੀਂ ਸੱਚਖੰਡ ਗਏ ਤੇ ਉਦ ਫੇ ਮ ਦ ਦਰਸ਼ਨ ਹੋਏ ਸੀ ਇਸਦਾਂ ਦੇ ਗਾਗਰ ਦੇ ਵੀ ਦਰਸ਼ਨ ਹੋਏ ਸੀ ਤੇ ਨਾਲ ਜਿਹੜੇ ਉਹਨਾਂ ਦੀ ਸੇਵਾ ਕਰਦੇ ਨੇ ਉਹਨਾਂ ਦੇ ਵੀ ਮੈਨ ਦਰਸ਼ਨ ਹੋਏ ਸੀ ਫਿਰ ਤੇ ਮੈਂ ਵੀ ਅਰਦਾਸ ਕੀਤੀ ਕਿ ਬਈ ਹੁਣ ਤੱਕ ਕਿੰਨੇ ਦਿਨ ਹੋ ਗਏ ਨੇ। ਤੇ ਖੰਡ ਦੇ ਅੰਦਰ ਮੈਂ ਬਿਲਕੁਲ ਸਾਹਮਣੇ ਨੀ ਬੈਠੀ ਮੈਂ ਕਦੋਂ ਬੈਠਾਂਗੀ ਤੇ ਜਦੋਂ ਸਾਡਾ ਵਾਪਸੀ ਦਾ ਦਿਨ ਸੀ। ਸਵੇਰੇ ਹੈਗੇ ਅਸੀਂ ਬੈਠੇ ਹੋਏ ਤੇ ਸਵੇਰੇ ਸ਼ਸਤਰ ਦੇ ਉਹ ਦਰਸ਼ਨ ਕਰਵਾ ਟਕਰਹੇ ਸੀ ਤੇ ਮੈਂ ਬਿਲਕੁਲ ਸਾਹਮਣੇ ਬੈਠੀ ਹੋਈ। ਸੀ ਫ ਮੈਨੂੰ ਹੋਇਆ ਕਿ ਹਾਂ ਜੋ ਅਸੀਂ ਮੰਗਣੇ ਉਹ ਪੂਰਾ ਹੁੰਦਾ ਏ।
ਇਵੇਂ ਨਾ ਮੈਂ ਹੇਮਕੁੰਟ ਸਾਹਿਬ ਗਈ ਸੀ ਨਾ ਤੇ ਮੈਂ ਸਾਰੇ ਕਹਿੰਦੇ ਸੀ ਵੀ ਚੜ੍ਹਾਈਆਂ ਨਹੀਂ ਕਰ ਪਾਓਗੇ ਤੁਸੀਂ ਨਹੀਂ ਕਰ ਪਾਓਗੇ ਮੈਨੂੰ ਮੈਨੂੰ ਵੀ ਹੋਇਆ ਕਿ ਬਈ ਮੈਂ ਚੜਾਈ ਕਰ ਪਾਵਾਂਗੀ ਕਿ ਨਹੀਂ ਕਰ ਪਾਵਾਂਗੀ ਪਹਿਲੇ ਤੇ ਅਸੀਂ ਇੱਕ ਜਗ੍ਹਾ ਤੇ ਪਹੁੰਚੇ ਥੋਂ ਫਿਰ ਅਸੀਂ ਸਟੇ ਕੀਤਾ ਅਗਲੇ ਦਿਨ ਅਸੀਂ ਵਾਪਿਸ ਦੂਸਰੀ ਜਗੇ ਪਹੁੰਚੇ ਉਓਥੇ ਸਟੇ ਕੀਤਾ ਤੀਸਰੇ ਦਿਨ ਸਾਡੀ ਚੜਾਈ ਸ਼ੁਰੂ ਹੋਈ ਤੀਸਰੇ ਦਿਨ ਸਾਡੀ ਜਦੋਂ ਚੜਾਈ ਸ਼ੁਰੂ ਹੋਈ ਤੇ ਸਭ ਨੇ ਸਾਨੂੰ ਕਹਿ ਦਿੱਤਾ ਵੀ ਤੁਸੀਂ ਤੇ ਘਰ ਹੀ ਨੀ ਪਾਓਗੇ ਘਰ ਹੀ ਨੀ ਪਾਓਗੇ ਪਰ ਮੈਨੂੰ ਸੀ ਕਿ ਮੈਂ ਬਾਬਾ ਬਾਬਾ ਜੀ ਬਸੈ ਆਪਣੇ ਪੈਰਾਂ ਨਾਲ ਕਰਕੇ ਆਉਣੀ ਆ ਯਾਤਰਾ ਬਾਬਾ ਜੀ ਸਾਰੀ ਫੇਰ ਮੈਂ ਬੜੀ ਕੋਸ਼ਿਸ਼ ਕੀਤੀ ਮੈਂ ਮਤਲਬ ਮੈਂ ਬੜਾ ਟੁਰਨ ਦੀ ਕੋਸ਼ਿਸ਼ ਕੀਤੀ ਮੈਂ ਰੁਕ ਰੁਕ ਕੇ ਚੜੀ ਬਟ ਮੈਂ ਗਈ ਉਸ ਤੋਂ ਬਾਅਦ ਵਾਪਿਸ ਇੱਕ ਰਾਤ ਤੀਸਰੀ ਰਾਤ ਹੋਰ ਫੇਿਰ ਸਟੇ ਕੀਤਾ ਰਾਤ ਨੂੰ ਸਾਡੇ ਮੇਨ ਦਰਸ਼ਨ ਲਈ ਅਸੀਂ ਹੇਮਕੁੰਟ ਸਾਹਿਬ ਗਏ ਤੇ ਉੱਥੇ ਵੀ ਸਾਨੂੰ ਸਭ ਨਹੀਂ ਕ ਨਹੀਂ ਚੜਵਾਓਗੇ ਅਸੀਂ ਨਾ ਸਿਡੀਆਂ ਵਾਲਾ ਰਾਹ ਫੜਿਆ ਬਟ ਸੀਰੀਅਸਲੀ ਮਤਲਬ ਸਾਨੂੰ ਮੈਨੂੰ ਬੜਾ ਔਖਾ ਹੋਇਆ ਮੇਰੇ ਆਕਸੀਜਨ ਧੀਰੇ ਧੀਰੇ ਕੰਮ ਹੁੰਦੀ ਗਈ ਜਿੱਦਾਂ ਜਿੱਦਾਂ ਮੈਂ ਉੱਪਰ ਚੜਦੀ ਗਈ ਮੇਰੀ ਘਰ ਟਾਉਦੀ ਗਈ। ਫੇਰ ਮੈਂ ਜਦੋਂ ਸਰੋਵਰੇ ਚ ਇਸ਼ਨਾਨ ਕਰਨ ਗਈ ਤਾਂ ਮੇਰੀ ਪ੍ਰੋਪਰਲੀ ਆਕਸੀਜਨ ਏਦ ਹੋ ਗਈ ਸੀ ਬਸ ਮੈਨੂੰ ਆਏਗੀ। ਕਿ ਨਹੀਂ ਆਏਗੀ ਮੇਰੀ ਮਦਰ ਟੀ ਵੀ ਚ ਲਾਈਵ ਦੇਖ ਰਹੀ ਸੀ ਮੇਰੀ ਸ਼ਕਲ ਕਿ ਇਹਨੂੰ ਕੁਛ ਹੋ ਗਿਆ ਫਿਰ ਜਦੋਂ ਮੈਂ ਉੱਥੇ ਬੈਠੀ ਨਿੱਕੀ ਹੋਈ ਫਿਰ ਮੈਂ ਜਦੋਂ ਨੇ ਆਈ ਨਾ ਤੇ ਨੀਚੇ ਆਉਣ ਤੋਂ ਬਾਅਦ ਫ ਮੈਨੂੰ ਮੈਨੂੰ ਡਾਕਟਰ ਨੂੰ ਦਿਖਾਣਾ ਪਿਆ ਮੈਨੂੰ ਬੜੀ ਦਿੱਕਤ ਹੋ ਗਈ ਸੀ ਬਟ ਉਓਧਰ ਇਹ ਵੀ ਕਿ ਰੱਬ ਨੇ ਕਿਸੇ ਤਰੀਕੇ ਕਈਆਂ ਨੂੰ ਬਚਾ ਵੀ ਲੈਂਦੇ ਆ ਉੱਥੇ ਰੱਬ ਹੱਥ ਦੇ ਕੇ ਬਚਾ ਹੀ ਲਿਆ ਇੱਕ ਤਰੀਕੇ ਦਾ। ਤੇ ਉੱਧਰ ਜਿਹੜਾ ਉਹ ਹੁੰਦਾ ਨਾ ਜਿਹੜੇ ਖੱਚਰ ਲੈ ਕੇ ਜਾਂਦੇ ਨੇ ਬਿਠਾ ਕੇ। ਪਤਾ ਉਹ ਉਹਨਾਂ ਦਾ ਵੀ ਪਤਾ ਪਤਾ ਨਹੀਂੀ ਚੱਲਦਾ ਚੱਲਦੇ ਰਸਤੇ ਚ ਹੀ ਉਹ ਲੱਤ ਮਾਰ ਦਿੰਦੇ ਹੈ ਚੱਲਦੇ ਰਸਤੇ ਚ ਉਹ ਕਿਸੇ ਨੂੰ ਵੀ ਗਿਰਾ ਵੀ ਦਿੰਦੇ ਨੇ ਕੁਛ ਨੀ ਪਤਾ ਚੱਲਦਾ ਏਦਾਂ ਹੀ ਮੇਰੇ ਨਾਲ ਇੰਸੀਡੈਂਟ ਟੋਇਆ ਮੈਂ ਮਤਲਬ ਉਹਨਾਂ ਨੇ ਮੈਨੂੰ ਲੱਤ ਮਾਰਤੀ ਮੈਂ ਖਾਈ ਚ ਗਿਰਦੀ ਗਿਰਦੀ ਬਚੀ। ਮੈਨੂੰ ਉਹ ਤੇ ਮੈਨੂੰ ਉਹ ਮੈਨੂੰ ਏਦਾਂ ਹੋਇਆ ਹਾਂ ਮੈਨੂੰ? ਕੀਤਾ ਹੋਇਆ ਬਸ ਵਾਹਿਗੁਰੂ ਨੇ ਮੈਨੂੰ ਬਹੁਤ ਹੱਥ ਦੇ ਕੇ ਬਚਾ ਲਿਆ।
ਹੂੰ ਹੂੰ।
ਚਲੋ ਮੈਂ ਫੇਰ ਕਰਦੀ ਹਾਂ ਤੁਹਾਡੇ ਨਾਲ ਗੱਲ?
ਹਾਂਜੀ ਚਲੋ ਠੀਕ ਹੈ ਸਤਿ ਸ਼੍ਰੀ।